ਕਲੱ ਵੀ ਹੋ ਜੀ
ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ
ਹਾਂਜੀ ਮੈਂ ਤਾਂ ਠੀਕ ਹਾ
ਹੋਰ ਘਰ ਪਰਿਵਾਰ ਸਭ ਵਧੀਆ
ਸਾਰੇ ਵਧੀਆ ਤੁਸੀਂ ਦੱਸੋ
ਹਾਂਜੀ ਸਭ ਵਧੀਆ ਜੀ
ਹੋਰ ਕੀ ਕਰ ਰਹੇ ਸੀ ਤੁਸੀਂ
ਬਸ ਮੈਂ ਆਰਾਮ ਨਾਲ ਬਸ ਪੱਖੇ ਥੱਲੇ ਏ ਸੀ ਲਾ ਕੇ ਪਈ ਸੀ
ਸਹੀ ਆ ਗਰਮੀ ਆ ਜਾ ਤਾਂ ਬਸ ਇੱਦਾਂ ਹੀ ਆ!
ਗਰਮੀਆਂ ਚ, ਹੁੰਦਾ ਬੰਦੇ ਨੂੰ ਬਸ ਹਿੱਲਣ ਨਾ ਤੇ ਪੱਖੇ ਚੱਲ ਦੇ ਰਹੇ ਦਾ ਰਹੇ ਏ ਸੀ ਚੱਲਦਾ ਰਹੇ ਬੰਦੇ ਨੂੰ ਆਰਾਮ ਵਧਿਆ ਹੈ
ਸਹੀ ਹੈ ਨਾ
ਕਿ ਰਾਤੀ ਭਾਵੇਂ ਬੰਦਾ ਨਾ ਕੰਬਲ ਥੱਲੇ ਵੀ ਸੁੰਗੜ ਕੇ ਪਿਆ ਹੋਵੇ ਪਰ ਕਿਸੇ ਨੂੰ ਇਹ ਹਿੰਮਤ ਨਹੀਂ ਹੁੰਦੀ ਕਿ ਏਸੀ ਬੰਦ ਕਰ
ਹਾਂ ਇਹ ਤਾਂ ਹੈ
ਮੈਂ ਤਾਂ ਮੈਂ ਮੈਂ ਮਤਲਬ ਮਤਲਬ ਕੰਬਲ ਲੈ ਕੇ ਪਈ ਤੇ ਚਾਦਰ ਹੈ ਤੇ ਠੰਡ ਲੱਗ ਰਹੀ ਉਹ ਤੇ ਇਹਨੂੰ ਨਾਲ ਵਾਲੇ ਦਾ ਮਤਲਬ ਕੰਬਲ ਖਿੱਚ ਲਿਆ ਖਿੱਚ ਕੇ ਮੈਂ ਉੱਤੇ ਲੈ ਲਿਆ ਦੋ ਕੰਬਲ ਹੋ ਗਏ ਪਰ ਮੇਰੇ, ਚ ਇੰਨੀ ਹਿੰਮਤ ਨੀ ਹੋਏ ਕਿ ਮੈਂ ਬੰਦ ਕਰਦਾ ਜਾਂ ਘੱਟ ਕਰਦਾ ਹਾਂਜੀ ਹਾਂਜੀ
ਹੋਰ ਤੁਹਾਨੂੰ ਮਤਲਬ ਸਕੂਲ ਲਾਈਫ ਤੁਸੀਂ ਸਕੂਲ ਚ, ਹਨਾ ਜਿਵੇਂ ਤੋਂ ਵੀ ਤੁਹਾਨੂੰ ਵਧਿਆ ਵਧੀਆ ਲੱਗਦਾ ਮਤਲਬ ਇੰਜੋਏਮੈਂਟ ਹੁੰਦਾ ਹਨਾ ਸਕੂਲ ਚ ਤਾਂ ਪ੍ਰੋਪਰ ਜਾਂ ਤੈਨੂੰ ਪ੍ਰੈਸ਼ਰ ਲੱਗਦਾ ਦਾਂ ਵੀ ਹਾਂ ਵੀ ਯਾਰ ਕਿੰਨਾ ਬੋਝ ਆ ਪੜ੍ਹਾਈ ਦਾ
ਮੈਡਮ ਮੈਨੂੰ ਨਾ ਤੁਹਾਨੂੰ ਮੈਂ ਦੱਸਾਂ ਕੇ ਮਤਲਬ ਮੈਨੂੰ ਹਰੇ ਤਾਂ ਮਤਲਬ ਠੀਕ ਲੱਗਦਾ ਫਰੈਂਡਸ ਦੇ ਨਾਲ ਮਸਤੀ ਵੀ ਹੁੰਦੀ ਤੇ ਕੁੱਝ ਮੈਂ ਕਲਾਸ ਦੇ ਮੋਨੀਟਰ ਵੀ ਹਾਂ ਹ
ਓਕੇ ਫੇਿਰ ਤੁਸੀਂ ਹੁਸ਼ਿਆਰ ਹੋ
ਹੁਸ਼ਿਆਰ ਕਲਾਸ ਚ ਇੰਨੀ ਹੋਈਸ਼ ਮਤਲਬ ਠੀਕ ਆ ਮਤਲਬ ਵਧੀਆ ਐਵਰੇਜ ਸ ਠੀਕ ਪੜ੍ਹਦੀ ਹ ਮਤਲਬ ਵੈਸੇ ਕਲਾਸ ਦੀ ਮਨੀ ਡਰੀ ਮੈਂ ਐ ਦਾ ਥੋੜੀ ਸੀ ਬਰਾਊਡ ਫੀਲਿੰਗ ਜਿਹੀ ਆਉਂਦੀ ਹ ਕਲਾਸ ਵਾਲੇ ਟਾਈਮ ਬਟ ਮਜ਼ਾ ਵੀ ਆਉਂਦਾ ਮਨ ਸਟਡੀ ਬਾਰਡਨ ਵੀ ਹੈਗਾ ਚ ਤੇ ਮਤਲਬ ਹਨਾ ਤੇ ਫਰੈਂਡਸ ਨਾਲ ਮਸਤੀ ਕਰਨ ਦਾ ਟਾਈਮ ਮਿਲਦਾ ਥੋੜਾ ਪ੍ਰਾਊਡ ਮੂਵਮੈਂਟ ਵੀ ਹੁੰਦਾ ਜਿਸ ਟਮ ਹੁੰ ਕਲਾਸ ਮੋਨੀਟਰ ਵ ਹਰ ਉਮਰ ਚ ਮਤਲਬ ਹਾਲੇ ਤਾਂ ਲਾਈਫ ਠੀਕ ਲੱਗਦੇ ਅੱਗੇ ਕਾਲ ਦੇਖਦੇ ਹਾਂ ਕਿ ਬਣੂਗਾ ਤੁਸੀਂ ਦਾ ਤੁਹਾਡਾ ਐਕਸਪੀਰੀਅੰਸ ਪੋਜਿਸ ' ਕਿਵੇਂ ਹੈ
ਹਾਂ ਮੇਰਾ ਤਾ ਕਾਲਜ ਮੈਂ ਸੱਚੀ ਦੱਸਾਂ ਸਕੂਲ ਲਾਈ ਸਭ ਤੋਂ ਬੈਸਟ ਹੁੰਦੀ ਆ ਸਾਰੇ ਏਦਾਂ ਕ ਵੀ ਹਾਂ ਵੀ ਹਨਾ ਤੁਸੀਂ ਛੇਤੀ ਛੇਤੀ ਟੈਂਨਥ ਕਰਲੋ ਫੇਿਰ ਉਹ ਤੋਂ ਬਾਅਦ ਤੋਂ ਆਰਾਮਦਾਰੀ ਆ ਬਟ ਏਦਾਂ ਦਾ ਕੁਛ ਨੀ ਹੁੰਦਾ ਮੈਂ ਪਹਿਲੇ ਹੀ ਦੱਸਦਾ ਤ ਨਾ ਇਹ ਹਾਂ ਸਕੂਲ ਸਭ ਤੋਂ ਵਧੀਆ ਹੁੰਦੀ ਆ ਇਹ ਤੇ ਤੁਸੀਂ ਇੰਜੋਏ ਵੀ ਕਰ ਸਕਦੇ ਹੋ ਹਨਾ ਅਹ ਟੀਚੇ ਡਾਂਟ ਵੀ ਨੇ ਤੁਹਾਨੂੰ ਸਮਝਾਉਣਦੇ ਵੀ ਨੇ ਵੀ ਹਾਂ ਵੀ ਏਦਾਂ ਕਰ ਲੋ ਚਾਹੇ ਏਦਾਂ ਕਰ ਲੋ ਹਨਾ ਦੀ ਕੋਈ ਗਲਤੀ ਹੁੰਦੀ ਆ ਦਿੰਦੇ ਨੇ ਪਰ ਇੱਥੇ ਕੋਾਲਜ ਚ ਨਾ ਜੇ ਅਸੀਂ ਕੁਛ ਗ਼ਲਤ ਵੀ ਕਰ ਰਹੇ ਹਾਂ ਨਾ
ਹਾਂਜੀ
ਅਹ ਜੇ ਅਸੀਂ ਪੁੱਛਾਂਗੇ ਨਾ ਉਹਨਾਂ ਨੂੰ ਤਾਂ ਉਹ ਗਾਈਡ ਕਰਨਗਾ ਅਹ ਕਰ ਦਗੇ ਹਨਾ ਵੀ ਤੁਸੀਂ ਏਦਾਂ ਕਰਲੋ ਜਾਂ ਤਾਂ ਗੱਲਓ ਪਰ ਕੋਈ ਨਾ ਜਿਵੇਂ ਟੀਚਰ ਇੱਥੇ ਹਨ ਕਲਾਸ ਚ ਸਾਨੂੰ ਡਾਂਟ ਦਿੰਦੇ ਨੇ ਕੋਾਲਜ ਚ ਨ ਪਰ ਇਏਦਾਂ ਹੁੰਦਾ ਉਹ ਸਿੱਧਾ ਤੁਹਾਡੀ ਅਸਸਮੈਂਟ ਚ ਨੰਬਰ ਲੈਸ
ਨੰਬਰ ਹਾਂਜੀ, ਹਾਂਜੀ, ਹਾਂਜੀ, ਗ਼ਲਤੀਆਂ ਹੋਣ
ਕੱਟ ਦੇਣੇ ਨੇ, ਉਹ ਨਾ ਦੱਸਦੇ ਨੀ ਵੀ ਤੁਸੀਂ ਏਦਾਂ ਨਾ ਕਰੋ। ਉਹ ਕਹਿੰਦੇ ਨੇ ਵੀ ਤੁਸੀਂ ਸਿੱਖ ਕਿੱਥੇ ਆਏ ਹੋ! ਸਾਰਾ ਕੁਛ ਪਹਿਲਾਂ ਤੋਂ, ਤਾਂ ਅ ਤਾਂ ਤੁਸੀਂ ਕਿਉਂ ਏਦਾਂ ਬਿਹੇਵ ਕਰ ਰਹੇ, ਹਨਾ ਪਰ ਯਾਰ ਅਸੀਂ ਬੱਚੇ ਹਾਂ, ਹਨਾ ਹੋਰ ਜਾਂਦਾ ਕਦੇ ਕਦੇ ਸਾਰਿਆਂ ਤੋਂ ਮਿਸਟੇਕ ਹੁੰਦੀ ਹੈ, ਹਨਾ ਏਦਾਂ
ਹਾਂ, ਹੁਣ ਜੇ ਸਾਰੀ ਲਾਈਫ, ਜੇ ਮਤਲਬ ਸਾਰੀ ਲਾਈਫ ਬੰਦਾ ਡਿਸਿਪਲਿਨ ਡਿਸਿਪਲਿਨ ਹੀ ਰੱਖੇ, ਲਾਈਫ ਮਾੜੀ ਮੋਟੀ ਇੰਜੋਏਮੈਂਟ ਤਾਂ ਜ਼ਰੂਰੀ ਹੈ ਯਾਰ।
ਜ਼ਰੂਰੀ ਹਾਂ, ਤਾਂ ਉਹ ਨਾ ਜੇ ਅਸੀਂ ਕਾਲੇਜ ਚੇ ਕਰ ਲਈਏ ਨਾ ਤਾਂ, ਉਹ ਸਾਡੇ ਮਤਲਬ ਨੰਬਰ ਡਿਟੈਕਟ ਕਰ ਦੇ ਨੇ ਨਈ। ਉਹ ਫੇਰ ਸਾਨੂੰ ਉ ਉਦੋਂ ਪਤਾ ਲੱਗਦਾ ਜਦੋਂ ਸਾਡੀ ਅਸੈਸਮੈਂਟ ਜਾ ਚੁੱਕੀ ਹੁੰਦੀ ਹੈ, ਯੂਨੀਵਰਸਿਟੀ। ਫੇਰ ਜੇ ਰਿਜ਼ਲਟ ਆਉਂਦਾ, ਫੇਰ ਉਦੋਂ ਪਤਾ ਲੱਗਦਾ, ਹਾ ਹਾ, ਇਸ ਕਰਕੇ ਸਾਡੇ ਨੰਬਰ ਡਿਟੈਕਟ ਹੋਏ ਨੇ ਕਿਉਂਕਿ ਓਦਾਂ ਤਾਂ ਕੁੱਛ ਹੁੰਦਾ ਨੀ ਕਾਲੇਜ ਚ ਹੈ ਹਨਾਂ ਬਸ ਪਰਫੋਰਮੈਂਸ ਦੇਖਦੇ ਨੇ ਹਨਾ, ਐਮ ਐਸ ਸੀ ਵਗੈਰਾ ਹੁੰਦੇ ਨੇ, ਉਹਦੇ ਬੇਸ ਤੇ ਲੱਗ ਜਾਂਦੇ ਨੇ ਪਰ ਉਹ ਬੱਚੇ ਬਿਹੇਵੀਅਰ ਤੇ ਡਿਸਪਲਨ ਹਨਾ, ਵੀ ਕਿਵੇਂ ਦਾ ਏ ਹਨਾ।
ਕੁਝ ਕਾਲਜ ਕਾਲਜ ਲਾਈਫ ਚ ਬੰਦਾ ਟੀਨ ਏਜ ਐਵੇਂ ਹੋ ਜਾਂਦਾ ਕਿ ਹੁਣ ਤਾਂ ਬੰਦਾ ਮਤਲਬ ਖੁੱਲਾ ਕਰੋ ਜੇ ਕਰਨਾ ਹਨਾ, ਵੀ ਕੁਛ ਉਹਦੇ ਟਾਈਮ ਦੇ ਨਾਲ ਬੰਦਾ ਉਵੇਂ ਗ਼ਲਤੀਆਂ ਕਰ ਜਾਂਦਾ, ਫੇਰ ਉਹਦਾ ਫ਼ਰਕ ਤਾਂ ਪੈਂਦਾ ਹੀ ਐ।
ਹਾਂ, ਇਹ ਤਾਂ ਹੈ। ਤਾਂ ਕਰਕੇ ਮੈਨੂੰ ਸਕੂਲ ਲਾਈਫ ਲੱਗਦੀ ਸੀ, ਕਿਉਂਕਿ ਉਦੋਂ ਨਾ ਟੀਚਰ ਸਾਨੂੰ ਸਮਝਾਉਂਦੇ ਸੀ, ਹਨਾ ਵੀ ਏਦਾਂ ਨਾ ਕਰੋ ਬੱਚੇ ਹਨਾ। ਵੀ ਸਿੱਖੋ ਚਲੋ ਮਾੜੀ ਮੋਟੀ ਗਲਤੀ ਤਾਂ ਹਰ ਕੋਈ ਕਰਦਾ ਏ। ਬਟ ਇਹ ਇੱਥੇ ਕੋਈ ਦੱਸਣ ਵਾਲਾ ਨਹੀਂ ਹੁੰਦਾ, ਇੱਥੇ ਸਾਨੂੰ ਮਤਲਬ ਆਪ ਪੁੱਛਣਾ ਪੈਂਦਾ, ਜੇ ਸਾਨੂੰ ਕੋਈ ਲੋੜ ਆ ਹੈਨਾ। ਟੀਚਰ ਤੋਂ ਕੁੱਛ ਪੁੱਛਣਾ ਵਾ ਤਾਂ ਖੁੱਦ ਜਾ ਕੇ ਮਤਲਬ ਟੀਚਰ ਆਏ ਨੀ ਹਨਾ, ਵੀ ਤੁਸੀਂ ਬਾਰ- ਬਾਰ ਜਿਵੇਂ ਸਕੂਲ ਚ ਸਾਡੇ ਟੈਸਟ ਚਲੈ ਜਾਂਦੇ ਨੇ ਹਨਾ। ਵੀਕਲੀ ਜਾਂ ਹਨਾ ਹੁੰਦੇ ਨੇ, ਟੈਸਟ ਤਾਂ
ਹਾਂਜੀ -ਹਾਂਜੀ -ਹਾਂਜੀ ਹੁੰਦੇ ਨੇ, ਹੁੰਦੇ ਨੇ।
ਕੁਛ ਨਹੀਂ ਹੁੰਦਾ, ਇੱਥੇ ਤਾਂ ਆਪ ਪੜੋ। ਪੇ ਜੇ ਪੇਪਰ ਆਗੇ। ਉੱਥੇ ਬਸ ਉਹ ਨੰਬਰ ਤੁਹਾਡੀ ਜਿੰਨੀ ਤੁਸੀਂ ਮਿਹਨਤ ਕੀਤੀ ਆ ਬਸ ਔਦੇ ਹਿਸਾਬ ਨਾਲ ਨੰਬਰ ਆ ਜਾਣਗੇ ਕਿਉਂਕਿ ਨਾ ਕਾਲਜ ਚ ਆ ਕੇ ਬੱਚੇ ਨਾ ਖੁਦ ਏਦਾਂ ਹੋ ਜਾਂਦੇ ਨੇ। ਡੀਅਰ ਬਸ ਪੜ੍ਹ ਲਾਂਗੇ ਅਸੀ। ਤਾਂ ਪੜਲਾਂਗੇ ਅਸੀਂ ਕਿਉਂਕਿ ਇੱਥੇ ਕੋਈ ਰੋਕ ਟੋਕ ਵਾਲਾ ਨਹੀਂ ਹੁੰਦਾ, ਔਰ ਸਕੂਲ ਹੁੰਦੇ ਨੇ ਹਨਾ ਟੀਚਰ ਹਮੇਸ਼ਾ ਟੈਸਟ ਲੈਂਦੇ ਰਹਿੰਦੇ ਨੇ ਤਾਂ ਉਹ ਵਧੀਆ ਰਹਿੰਦਾ ਹੈ।
ਕੋਈ ਗੱਲ ਹੈ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਹੁਣ ਸਾਡਾ ਹੋਲੀਡੇਜ ਹੋਮਵਰਕ ਦਿੱਤਾ ਸਾਨੂੰ ਟੀਚਰ ਨੇ ਕਹਿਤਾ ਕਿ ਹੁਣ ਜਿੰਨਾ ਕੰਮ ਮਿਲ ਰਿਆ ਨਾ ਤੁਸੀਂ ਉਹਦੀ ਰ ਰਵੀਜ਼ਨ ਕਰਨੀ ਐ। ਤੇ ਸਕੂਲ ਜਿਹਨੂੰ ਐਂ ਟੈਸਟ ਸ਼ੁਰੂ ਨੇ ਟਵੰਟੀ ਟਵੰਟੀ ਮਾਕਸ ਵਾਲੇ।
ਹੂੰ ਉਹੀ ਨਾ ਫਿਰ ਬੱਚਿਆਂ ਨੂੰ ਨਾ ਥੋੜਾ ਡਰ ਜਾ ਵੀ ਓਹ ਰਹਿੰਦਾ, ਏਦਾਂ ਵੀ ਹੁੰਦਾ ਯਾਰ ਮੈਂ ਅੱਛੇ ਮਾਰਕਸ ਲੈ ਕੇ ਆਨੇ ਨੇ ਪਰ ਕਾਲਜ ਚ ਕੋਲੇਜ ਚ ਨਹੀਂ ਏਨਾ ਹੁੰਦਾ ਕਾਲਜ ਚ ਬਸ ਏਦਾਂ ਹੁੰਦਾ ਯਾਰ ਬਸ ਆ ਜਾਣਗੇ ਠੀਕ ਆ ਬਸ ਮਤਲਬ ਇੱਕ ਤਾਂ ਆਹ ਕਰੋਨੇ ਜਿ ਨੇ ਸਾਰਾ ਕੰਮ ਜਾ ਖ਼ਰਾਬ ਕਰਤਾ ਜੀ ਜਾਂ ਨੀ ਕਰ ਕਰਦਾ ਹੁਣ ਤਾਂ ਪੜ੍ਹਨ ਲਈ ਕਹਿੰਦਾ ਬਸ ਏਦਾਂ ਹੁੰਦਾ ਯਾਰ ਬਸ ਹੋ ਜਾਣਗੇ ਹੋ
ਪਾਸ ਹੋ ਜਾਂਗੇ ਚਲੋ ਪਾਸ ਹੋ ਜਾਂਗੇ ਹਾਂ ਸਕੂਲ ਲਾਈਫ ਵਧੀਆ ਤੁਹਾਡੇ ਨਾਲ ਹਿਸਾਬ ਨਾਲ ਸਕੂਲ ਲਾਈਫ ਵਧੀਆ ਐ।
ਹਾਂ ਸਾਰੇ ਯਾਰ ਮੈਂ ਇੱਕ ਚੀਜ਼ ਨੋਟ ਕੀਤੀ ਐ ਜਿਹਨੇ ਵੀ ਹਨਾ ਐਕਸਪੀਰੀਅੰਸ ਲੋਕੀ ਨੇ ਉਹ ਸਾਰੇ ਇਹੀ ਦੱਸਦੇ ਨੇ ਵੀ ਸਕੂਲ ਲਾਈਫ ਪਰ ਆ ਸਾਨੂੰ ਆਹ ਕਿ ਗਾਈਡ ਕੀਤਾ ਜਾਂਦਾ ਹੈ ਵੀ ਹਾਂ ਵੀ ਨਾ ਤੁਸੀਂ ਟੈਂਥ ਕਰਲੋ ਉਦੋਂ ਬਾਪ ਤਾਂ ਮਜੇ ਨੀ ਪਰ ਇੱਦਾਂ ਦਾ ਕੁੱਛ ਕੁਛ ਨੀ ਹੁੰਦਾ ਲਾਈਫ ਚ ਇਸ ਕਰਕੇ ਹੁਣੇ ਮਜ਼ੇ ਕਰਲੋ। ਤੇ ਪੜ੍ਹੋ ਵੀ ਪੜ੍ਹੋ ਲਿਖੋ ਕਿਉਂਕਿ ਅ ਪੜ੍ਹਾਈ ਸਭ ਇੰਪੋਰਟੈਂਟ ਹੈ ਹਨਾ ਇਹ ਤੇ ਬਿਨਾਂ ਤਾਂ ਕੁਛ ਵੀ ਨੀ ਅੱਜ ਕੱਲ ਅੱਜ ਦੇ ਟਾਈਮ ਚ ਦੇਖਿਆ। ਖਿਆ ਜਾਵੇ। ਕਿਉਂਕਿ ਪੜ੍ਹਿਆ ਲਿਖਿਆ ਹੀ ਕੰਮ ਆਉਂਦਾ ਹੈ ਹਨਾ ਚਾਹੇ ਨਾ ਕੁਛ ਨਾ ਕਰਹਾ ਹੈ ਬੰਦਾ ਪਰ ਹਾਂ ਵੀ ਜੇ ਕੋਈ ਪੜ੍ਹਿਆ ਲਿਖਿਆ ਹੋਏਗਾ ਹਨਾ ਉਹ ਆਪਣੇ ਆਪ ਸਾਰਾ ਕੁਛ ਹੈਂਡਲ ਕਰ ਸਕਦਾ ਆਪਣਾ ਬਿਜਨਸ ਵੀ ਕਰ ਸਕਦਾ ਕੁਛ ਵੀ ਹਨਾ।
ਸਹੀ ਗੱਲ ਹੈ ਜੇ ਬੰਦੇ ਕੋਲ ਦਾ ਖੁਦ ਦਾ ਕੋਈ ਕੰਮ ਨਹੀਂ ਮਿਲ ਰਿਹਾ ਤਾਂ ਆਪਣੇ ਉਹਦੇ ਨਾਲ ਬਿਜਨਸ ਖੋਲੇ ਜੇ ਬੰਦੇ ਦਾ ਮਾਇੰਡਸੈਟ ਵਧੀਆ ਤਾਂ ਉਹਦਾ ਬਿਜਨਸ ਉੱਤੇ ਵੀ ਜਾ ਸਕਦਾ ਲੱਗਦਾ ਹਨਾ
ਗੱਲ ਹੈ ਹਾਂ ਕਿਉਂਕਿ ਅੱਜ ਕੱਲ੍ਹ ਤਾਂ ਯਾਰ ਹੱਥ ਦੀ ਕਲਾ ਵੀ ਬਹੁਤ ਹੈ ਬਟ ਉਹੀ ਹੈ ਨਾ ਮਸ਼ੀਨਰੀ ਕਰਕੇ ਸਾਰਾ ਕੁਛ ਏ ਆਈ ਆ ਗਿਆ ਹੁਣ ਜਿਵੇਂ ਹਨਾ ਏ ਆਈ ਲਾ ਲਓ ਤਾਂ ਇਸ ਕਰਕੇ ਕੰਮ ਥੋੜਾ ਉਹੀ ਆ ਘੱਟ ਵੱਧ ਪਰ ਇਹ ਆ ਵੀ ਸਾਰਾ ਕੁੱਛ ਬੰਦੇ ਨੂੰ ਅੱਜ ਦੇ ਟਾਈਮ ਚ ਆਉਣਾ ਚਹੀਦਾ
ਆਉਣਾ ਚਾਹੀਦਾ ਹਾਂਜੀ ਹਾਂਜੀ ਸਹੀ ਗੱਲ ਮੇਰੇ ਮੇਰੇ ਘਰ ਦੇ ਵੀ ਮੈਨੂੰ ਕਹਿ ਕਹਿੰਦੇ ਨੇ ਕਿ ਸਿੱਖ ਲਾ ਕੁੱਝ ਕਰਨਾ ਸਿੱਖ ਖਲਾ ਕੁੱਝ ਕਰਨਾ ਮੈਂ ਕਹਿੰਦੀ ਹ ਖੜ ਜੋ ਹਲੇ ਦਾ ਬਹੁਤ ਟਾਈਮ ਪਿਆ ਹਾਲੇ ਦਾ ਬਹੁਤ ਟਾਈਮ ਪਿਆ
ਹਾਂ ਹਮ ਸਹੀ ਗੱਲ ਆਸੀ ਏਦਾਂ ਹੀ ਲੰਗਾ ਦਿੰਦੇ ਨੇ ਹਨਾ ਮੈਂ ਵੀ ਏਦਾਂ ਹੀ ਕਹਿੰਦੀ ਸੀ ਯਾਰ ਜਦੋਂ ਮੈਂ ਕੋਾਲਜ ਚ ਸੀ ਸਕੂਲ ਚ ਸੀ ਵੀ ਮੰਮੀ ਬਹੁਤ ਟਾਈਮ ਆ ਹਜੇ ਨੀ ਮੈਂ ਕੁਛ ਸਿੱਖਣਾ ਬਸ ਮੈਂਥੋਂ ਨੀ ਹੁੰਦਾ ਮੈਂ ਵੀ ਏਦਾਂ ਹੀ ਕਰਤੀ ਸੀ ਹ ਪਰ ਇਹ ਐ ਵੀ ਮਾੜਾ ਮੋਟਾ ਪਰ ਨਾ ਇੰਟਰਸਟ ਇੰਟਰਸਟ ਹੋਏ ਫੇਰ ਸਿੱਖੋ ਏਦਾਂ ਨੀ ਹਨਾ ਮਨ ਮਾਰ ਕੇ ਸਿੱਖੀ ਚੱਲੋ ਨਾ ਨਾ ਨਾ ਫੇਰ ਨੀ ਕੁਛ ਅਸੀਂ ਸਿੱਖੀ ਸਕਦੇ ਫੇਰ ਤਾਂ ਅਸੀਂ ਚਾਹ ਕੇ ਵੀ ਨਹੀਂੀ ਕੁਛ ਕਰ ਸਕਦੇ
ਆਹ ਤਾਂ ਗੱਲ ਸਹੀ ਹੈ ਮੈਨੂੰ ਹੁਣ ਮੇਰੇ ਘਰ ਦੇ ਕਹਿ ਦਿੰਦੇ ਨੇ ਵੀ ਟੈਨਥ ਕਰ ਲਾ ਬਸ ਅੱਗੇ ਪਲੱਸ ਵਨ ਪਲੱਸ ਟੂ ਚ ਤ ਕੀ ਹੈ ਆਪਣੀ ਮਰਜ਼ੀ ਨਾਲ
ਨਹੀਂ ਏਦਾਂ ਦਾ ਕੁਛ ਨੀ ਹੁੰਦਾ ਬਟ ਹਾਂ
ਪੈਣਗੇ ਮੈ
ਹਾਂ ਸਹੀ ਗੱਲ ਆ ਕਿਉਂਕਿ ਜਿਸ ਸਾਇੰਸ ਦੀ ਹੈਾ ਸਾਇੰਸ ਦੀ ਤਰਫ ਇੰਟਰਸਟ ਆ ਤਾਂ ਬੰਦਾ ਉਹ ਕਰਦਾ ਹਨਾ ਆਰਟਸ ਕੋਾਮਰਸ ਹੋ ਗਈ ਪਰ ਯਾਰ ਉਹ ਵੀ ਤਾਂ ਟਫ ਹੀ ਨੇ ਸਾਰਾ ਕੁਛ ਅੱਜ ਕੱਲ੍ਹ ਆਸਾਨ ਨੀ ਹੈ
ਘਰ ਦੇ ਕਹਿਰਗੇ ਬਸ ਟੈਮ ਤਾਂ ਕੱਢ ਲਾ ਪੈਂਨਥ ਕੱਢ ਲਾ ਅੱਗੇ ਅੱਗੇ ਜਾ ਕੇ ਆਪਣੇ ਪਸੰਦ ਦੇ ਸਬਜ਼ੀ ਜੈਕਸੁਰੱਖੀ ਜਿਹੜੇ ਰੱਖਣੇ ਆ ਸੌਖੇ ਰੱਖੀ ਔਖੇ ਰੱਖੀ ਦਸਵੀਂ ਕੱਢ ਲੈ ਮੈਂ ਕਿਹਾ ਸਾਨੂੰ ਨੀ ਪਤਾ ਅੱਗੇ ਜਾ ਕਿੰਨਾ ਕ ਹੋੁਣੇ ਹੋਰ।
ਸਹੀ ਗੱਲ। ਲਾ ਇਹ ਤਾਂ ਹੈ, ਬਟ ਹਾਂ ਸਟੱਡੀ ਬਹੁਤ ਇੰਪੋਰਟੈਂਟ ਬਟ ਇੰਜੋਏਮੈਂਟ ਵੀ ਹੋਣਾ ਚਾੲ ਦਾ ਇੱਕ ਹੀ ਲਾਈਫ ਆ ਸਾਰਾ ਕੁਛ ਕੁਛ ਕਰ ਲੈਣਾ ਚਾਹੀਏ ਬੰਦੇ ਨੂੰ ਵੀ ਜਿਹੜਾ ਕੁਛ ਉਹਦਾ ਮਨ ਕਰਦਾ ਹੈ ਨ। ਵੀ ਸਾਰਾ ਕੁਛ ਹ-ਹ ਕਿਉਂਕਿ ਇੱਕ ਲਾਈਫ ਹੈ।
ਹੁਣ ਇੱਕ ਪਾਸੇ ਮੇਰਾ ਡਰੀਮ ਪੁਲਿਸ ਕਰਨੀ, ਇੱਕ ਪਾਸੇ ਮੇਰਾ ਡਰੀਮ ਨਰਸਿੰਗ ਕਰਨੀ, ਇੱਕ ਪਾਸੇ ਮੇਰਾ ਡਰੀਮ
ਅਹ -ਹ, ਨਾ- ਨਾ ਬਟ ਜਿਹੜਾ ਤੁਹਾਨੂੰ ਵਦ ਵਧੀਆ ਲੱਗੇ ਉਹੀ ਕਰਿਯੋ ਤੁਸੀਂ।
ਹਾਂਜੀ ਉਹੀ ਕਹਿ ਰਹੀ ਹ ਵੀ ਹਾਲੇ ਤਾਂ ਥੋੜਾ ਜਿਹਾ ਕਰੀਅਰ ਕਰਨੀ ਨਾ ਵੀ ਤਿੰਨ-ਚਾਰ ਪਾਸੇ ਹੁੰਦਾ, ਪਰ ਅੱਗੇ ਜਾ ਕੇ ਬੰਦਾ ਹੌਲੀ ਹੌਲੀ ਉਹ ਕਰਦਾ ਕਿ ਇੱਕ ਕਰੀਅਰ ਚੂਜ ਕਰਾਂ ਵੀ ਕਿਹੜਾ ਕਰਾਂ ਹੁਣ ਮੇਰੇ ਪਾਪਾ ਮੇਰੇ ਪਾਪਾ ਮੈਨੂੰ ਕਹਿਣਗੇ ਤੂੰ ਬੈਂਕਿੰਗ ਕਰਨੀ ਜਾਂ ਮੇਰੀ ਮੰਮੀ ਮੈਨੂੰ ਕਹੇਗੀ ਵੀਰੇ ਟੀਚਰ ਕਰਨੀ ਜਾ ਤੇ ਮੇਰਾ ਫੇਰ ਕਰਦਾ ਹ ਕਿ ਮੈਂ ਇੱਧਰ ਪੁਲਿਸ ਕਨੀ ਜਾ ਹਾਂ। ਇਧਰ ਜਾ ਹਾਂ ਆਪਣਾ ਨਰਸਿੰਗ ਕਰਨੀ ਜਾ ਹਾਂ ਹੁਣ ਮੈਂ ਮਲਬ। ਹੌਲੀ-ਹੌਲੀ ਸੋਚਾਂਗੀ ਵੀ ਮੈਂ ਕੀ ਕਰਾਂ।
ਕੋਈ ਨਾ ਉਹ ਤਾਂ ਹੋਜੂ ਸਾਰਾ ਕੁਛ ਹਾਂ, ਬਟ ਕੋਈ ਨਾ ਟਾਈਮ ਦੇ ਨਾਲ ਸਾਰਾ ਕੁਛ ਸੈਟ ਹੋ ਜਾਂਦੇ ਯਾਰ।
ਹਾਂਜੀ ਜੀ ਚਲੋ ਠੀਕ ਹੈ ਜੀ।
ਫਿਰ ਓਕੇ ਸਤਿ ਸ਼੍ਰੀ ਅਕਾਲ ਜੀ।
ਨਮਸਤੇ ਜੀ, ਠੀਕ।